ਬਾਹਰ ਚਲੀਏ
ਹੈਲੋ
ਸਤਿ ਸ਼੍ਰੀ ਅਕਾਲ ਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਹੈਲੋ
ਕੀ ਕਰਦੇ।
ਹੈ ਜੀ
ਠੀਕ
ਤੁਹਾਡੀ ਆਵਾਜ਼ ਕੱਟ ਰਹੀ ਥੋੜ੍ਹੀ
ਮੈਂ ਕਹਿ ਰਹੀ ਕੀ ਕਰ ਰਹੇ ਸੀ
ਕੁੱਝ ਨੀ ਜੀ ਹਲੇ ਤੇ ਫ੍ਰਰੀ ਬੈਠਾ ਜੀ
ਅੱਛਾ ਅੱਛਾ ਇਥੇ ਗਰਮੀ ਬਹੁਤ ਹੋ ਗਈ
ਹਾਂਜੀ ਹਾਂਜੀ ਬਹੁਤ ਵਧੀਆ ਗਰਮੀ ਤੇ ਹੁਣ
ਗਰਮੀ ਐਨੀ ਸਾਰੀ ਹ ਗਰਮੀ
ਹਾਂਜੀ ਬਹੁਤ ਮਾੜਾ ਹਾਲ ਹੋਏਗਾ।
ਹਾਂਜੀ
ਹਾਂਜੀ ਨਿੰਬੂ ਪਾਣੀ ਚੱਲਦਾ ਪਿਆ ਹੁਣੇ ਤੇ
ਹਾਂ ਨਿੰਬੂ ਪਾਣੀ ਸਹੀ ਗੱਲ ਐ ਨਿੰਬੂ ਪਾਣੀ
ਹੂੰ ਗੂੰਦ ਕਚੀਰਾਂ ਪਾ ਕੇ
ਹਾਂਜੀ ਹਾਂਜੀ ਬਹੁਤ ਵਧੀਆ
ਹਾਂਜੀ
ਹਾਂਜੀ ਹਾਂਜੀ
ਹੂੰ ਹੈਲੋ।
ਹਾਂਜੀ-ਹਾਂਜੀ।
ਹਾਂਜੀ। ਜਾਣ ਦਾ ਮਨ ਹੀ ਕਰਦਾ
ਤੁਹਾਡੀ ਆਵਾਜ਼ ਕਰੈਕ ਹੋ ਰਹੀ ਹੈ।
ਵੋਇਸ ਕਰ੍ਰੈਕ ਆ ਰਹੀ ਹੈ